ਹੈਲੋ।
ਹੈਲੋ-
ਹਾਂਜੀ ਸਤਿ ਸ੍ਰੀ ਅਕਾਲ ਜੀ, ਹਾਂਜੀ ਹਾਂਜੀ ਹੋਰ ਕੀ ਕਰਦੇ, ਮੈਂ ਵਧੀਆ ਵਧੀਆ ਬਸ ਬੱਚਿਆਂ ਨੂੰ ਮੈਗੀ, ਸਭ ਠੀਕ ਠਾਕ ਤੁਸੀ ਸੁਣਾਓ
ਅੱਛਾ, ਬਸ ਵਧੀਆ
ਕਹਿੰਦੇ ਨੇ ਮੈਂਗੀ ਮੈਂ ਕਿਹਾ ਮੈਂ, ਬ ਬੱਚਿਆਂ ਨੂੰ ਕਹਿੰਦੀ ਜੇ ਬਣਾਉਣਗੇ ਨ ਤੇ ਮੇ ਮੈਨੂੰ ਬਣਾਉਣੀ ਪਏਗੀ, ਬਣਾਏਗੀ
ਮੈਗੀ ਤੋਂ ਚੰਗੀ ੳਹ ਮੈਕਰੋਨੀ ਹੁੰਦੀ ਹੈ, ਮੈਕਰੋਨੀ ਔਰ ਮੈਗੀ ਮਿਕਸ ਕਰਕੇ ਬਣਾਇਆ ਕਰੋ।
ਮੈਂਗੀ ਔਰ ਮਕਰੋਣੀ ਇਕੱਠੀ! ਚਲੋਂ ਮੈਗੀ ਤੇ ਅਸੀ ਐਵੇਂ ਤੜਕਾ ਲਗਾ ਕੇ ਤੇ ਪਾਣੀ ਪਾ ਤੇ ਫਿਰ ਮੈਂ ਕਰੋਣੀ ਤੇ ਉਬਾਲ ਕੇ ਬਣਾਉਣੀ ਪਏਗੀ ਨਾ
ਜਿਸ ਤਰ੍ਹਾਂ ਮੈਕਰੋਨੀ ਬਣਾ ਲਈ ਨਾ, ਹਲਕਾ ਜਿਹਾ ਪਾਣੀ ਪਾ ਨਾਲ ਮੈਗੀ ਪਾ ਦੋ ਜਿਸ ਤਰ੍ਹਾਂ ਮਸਾਲਾ ਬਣਾ ਲਿਆ ਨਾ ਤੁਸੀਂ ਪੂਰਾ ਥੋੜਾ ਪਾਣੀ ਪਾਓ ਤੇ ਮੈਗੀ ਪਾ ਦੋ ਮੈਗੀ ਜੈਸੇ ਬੈਟਰ ਵਾਲੀ ਹੋਏ ਨਾ ਹਲਕੀ ਜਿਹੀ ਕਸਰ ਹੋਵੇ ਉੱਥੇ ਮੈ ਮੈਕਰੋਨੀ ਪਾ ਦੋ ਬਸ ਥੋੜੀ ਜਹੇ ਸੇਕ ਲਗਾਲੋ ਬਸ ਹਾਂ ਹਾਂ ਬੜੀ ਸਵਾਦ ਬਣਦੀ ਹੈ ਔਰ
ਅੱਛਾ ਨਾ ਮੈਂ ਤੇ ਜ਼ਿਆਦਾਤਰ ਮੈਗੀ ਵੀ ਉਹ ਮੈਂ ਤੇ ਕਦੀ ਕਦੀ ਮੈਗੀ ਸਿੰਪਲ ਹੀ ਬਣਾ ਦਿੰਦੀ ਹਾਂ ਪਾਣੀ ਪਾਓ ਵਿੱਚ ਮੈਗੀ ਸੁੱਟੋ ਮਸਾਲਾ ਸੁੱਟੋ
ਉਹ ਜਲਦੀ ਬਣ ਜਾਂਦੀ ਬਹੁਤ ਜਲਦੀ ਕੌਣ ਰਸੋਈ ਦੇ ਚ ਗਰਮੀ ਦੇ ਵਿੱਚ ਖੜੇ ਕੌਣ ਰਵੇ ਉਹ ਬਸ ਹੋ ਕਹਿ ਰਹੇ ਨੇ ਹੂ ਪਿਆਜ਼ ਟਮਾਟਰ ਵੀ ਪਾਓ
ਹਾਂ ਉਹੀ ਸਵਾਦ ਲੱਗਦੀ ਹੈ ਪਿਆਜ਼ ਟਮਾਟਰ ਪਾ ਕੇ
ਹਾਂ ਪਿਆਜ ਟਮਾਟਰ ਨਾ ਥੋੜੇ ਜਿਹੀ ਨਾ ਜ਼ਿਆਦਾ ਵੀ ਹੋ ਜਾਂਦੀ ਹੈ।
ਹਾਂ ਹਾਂ ਵੱਜ ਵੀ ਜਾਂਦੀ ਇੱਥੇ ਮੰਮੀ ਹੈ ਨਾ ਮੈਗੀ ਨਾਲ ਉਹ ਬਣਾਉਂਦੀ ਹੈ। ਕਿ ਉਹ ਨੀ ਹੁੰਦੀ ਸੇਵੀਆਂ
ਸੇਵੀਆਂ ਜਿਹੜੀਆਂ ਹੋ ਹੀ
ਪੈਕਟ ਰਹਿੰਦਾ ਹਾਂ ਖੁੱਲੀਆਂ ਵੀ ਮਿਲਦੀਆਂ ਨੇ ਛੱਲੀ ਕਹਿੰਦੇ ਨੇ ਜਿਹਨੂੰ ਉਹ ਸੇਵੀਆਂ ਤੇ ਮੈਗੀ ਮਿਕਸ ਕਰਕੇ ਬਣਾ ਉਹ ਵੀ ਸਵਾਦ ਬਣਦੀ ਹੈ।
ਹਾਂ ਉਹ ਵੀ ਸਵਾਦ ਬਣਦੀ ਆ ਹਾਂ ਉਹ ਤੇ ਪੈਕੇਟ ਆਏ ਹੁੰਦੇ ਨੇ ਬੱਚੇ ਬਣਾਉਂਦੇ ਨੇ
ਹਾਂ ਮੇਰੀ ਮੰਮੀ ਨਾ ਉਹਦੇ ਚ ਮੈਗੀ ਪਾ ਦਿੰਦੀ ਹੈ ਨਾਲ ਥੋੜੀ ਜਿਹੀ ਸੇਵੀਆਂ ਪਾਈ ਥੋੜੀ ਮੈਗੀ ਪਾ ਤੀ ਤਾਂ ਸਵਾਦ ਹੋ ਜਾਂਦਾ ਨਾ ਮੈਗੀ ਦਾ ਸਵਾਦ ਆ ਜਾਂ ਇਹਦੇ ਨਾਲ
ਨਾਲੇ ਮੈਗੀ ਮਸਾਲੇ ਦਾ ਨਾ ਸਵਾਦ ਅੱਛਾ ਆਦਾ ਨਾ। ਮੈਗੀ ਮਸਾਲੇ ਦਾ ਸਵਾਦ ਬੰਦਾ ਸਈ ਮਸਾਲਾ ਸਈ ਹੁੰਦਾ। ਮੈਂ ਬੱਚਿਆਂ ਨੂੰ ਹੁੰਦਾ ਮੈਂ ਤੇ ਕੱਟੇ ਹੀ ਖਾਂਨੀ ਆ ਏਦੀ ਚੀਜ਼ਾਂ ਕਦੀ ਹੈ। ਥੋੜੀ ਬੋਤੀ ਬੱਚਿਆਂ ਕੋਲ ਨਾ ਮੈਂ ਨੀ ਸਪੈਸ਼ਲ ਬਣਾ ਕੇ ਖਾਂਦੀ।
ਨਹੀਂ ਓ ਤਾਂ ਮੈਂ ਵੀ ਨੀ ਬਣਾਦੀ ਸਪੇਸ਼ਲ। ਹਾਂ ਹਾਂ ਆਪਣੇ ਵਾਸਤੇ ਤਾਂ ਆਲਸ ਵੀ ਆ ਜਾਂਦਾ ਕੀ ਬਣਾਨਾ ਆਪਣੇ ਵਾਸਤੇ ਛੋੜੋ।
ਮੇਨ ਗੱਲ ਏਹ ਕੀ ਆਪਣੇ ਵਾਰੀ ਨਾ ਅਸੀ ਆਲਸ ਈ ਮਾਰ ਜਾਂਦੇ ਨੇ। ਸਾਰੇ ਜਨ ਜਿਨੇ ਪੁੱਛੋ ਨਾ ਤੇ ਆਪਣੀ ਵਾਰੀ ਤੇ ਅਸੀਂ ਆਲਸ ਈ ਮਾਰ ਜਾਨੇ ਆ।
ਹਾਂ ਕਦੇ ਮਨ ਵੀ ਕਰਦਾ ਬਣਾ ਲੈਨੇ ਓ ਮੈਗੀ ਛੱਡ ਨਾ ਪਰੇ ਕੀ ਖਾਣੀ ਹੈ।
ਹਾਂ ਏ ਤੇ ਗੱਲ ਏ ਨਾ ਬੱਚਿਆਂ ਨੂੰ ਹੁੰਦਾ ਬੱਚੇ ਵੀ ਕਹਿੰਦੇ ਨੇ ਖਾਣੀ-ਖਾਣੀ
ਹਾਂ ਬੱਚੇ ਬਣਾਣ ਤੇ ਨਾਲ ਥੋੜੀ ਜੀ ਖਾਲੀ ਬਸ ਹਾਂ।
ਐਵੇਂ ਹੁੰਦਾ ਬੱਚੇ ਜੇ ਜਿੱਦ ਕਰਦੇ ਨੇ ਤਾਂ ਬਣਦੇ ਤਾਂ ਖਾਲੀ ਦੀ।
ਹਾਂ ਓਈ ਇਹ ਮੈਂ ਕਿਹਾ ਬੱਚੇ ਆ ਬੱਚੇ ਬਣਾਦੇ ਨਾਲ ਤੇ ਖਾ ਲੈਂਨੇ ਆ ਬਸ।
ਤੇ ਏਥੇ ਨਾ ਕਰਵਾ ਚੌਥ ਹੋਏਗਾ ਨਾ ਕਈ ਕੈਂਦੇ ਨੇ ਅਸੀ ਤੇ ਕਰਵਾਚੌਥ ਵਿੱਚ ਵੀ ਨਾ ਮੈਗੀ ਬਣਾ ਕੇ ਸਵੇਰੇ ਮੈਂ ਕਿਆ ਹੈ।
ਅੱਛਾ ਅੱਛਾ ਨਹੀਂ ਮੈਗੀ ਤਾਂ ਕੋਈ ਵੀ ਨੀ ਖਾਂਦਾ ਸਵੇਰੇ। ਨਮਕੀਨ ਚੀਜ਼ ਖਾ ਕੇ ਵੈਸੇ ਵੀ ਪਿਆਸ ਲੱਗਦੀ ਰੈਂਦੀ ਏ।
ਆਨੇ ਅਸੀਂ ਤੇ ਕਰਦੀ ਨਾ ਜਦੋਂ ਵੀ ਹੋਵੇ ਨਾ ਦਰਵਾਜ਼ਾ ਵਗੈਰਾ ਯਾਂ ਆਲੂ ਮੇਥੀ ਬਣਾ ਕੇ ਰਾਤੀ ਰੱਖਦੀ ਤੇ ਜਾਂ ਸਾਗ ਬਣਾ ਲਈ ਦਾ।
ਅੱਛਾ-ਅੱਛਾ।
ਹਾਂ ਓ ਸਾਗ ਨਾ-ਨਾ ਸਵੇਰੇ ਫਿਰ ਪਰੋਂਂਠੀ ਨਾਲੇ ਫਿਰ ਸਵੇਰੇ ਫਿਰ ਪਰੋਂਂਠੀ ਪੁਰੋਂਂਠੀ ਬਣਾ ਲਈ। ਤੇ ਸਾਗ ਦੇ ਨਾਲ ਪਰੋਂਠੀ ਖਾ ਲਈ ਤੇ ਹਾਂ ਅਸੀਂ ਤੇ ਰੋਟੀ ਖਾਂਨੇ ਆ। ਮੈਂ ਤੇ ਦੋ ਹਲਕੇ-ਹਲਕੇ ਪਰੌਂਠੀਆਂ ਬਨਾ ਲੈਂਨੀ ਆ, ਪੈਲੇ ਤਾਂ ਮੇਰੀ ਜਠਾਣੀ ਹੁੰਦੀ ਸੀ ਨਾ ਤੇ ਅਸੀਂ ਦੋਨੋਂ ਕਰ ਲੈਂਨੇ ਆ ਹੁਣ ਓ ਚਲੇ ਦ ਸ਼ਿਫਟ ਹੋਗੇ ਨੇ, ਤੇ ਇਸ ਕਰਕੇ ਫੇਰ ਮੈਂ ਕੱਲੀ ਹੀ ਓ ਫੇਰ ਰਾ ਤੀ ਸਬਜ਼ੀ ਤੇ ਬਣੀ ਹੁੰਦੀ, ਬਸ ਓਈ ਸਵੇਰੇ ਦੋ ਪਰੋਂਂਠੀਆ ਬਣਾਈਏ ਨਾ ਧੋਕੇ ਤੇ ਬਸ ਨਾਲੇ ਇਕ ਅੱਧਾ ਬਸ ਫੇਰ ਐ ਹੁੰਦਾ ਨਾ ਖਾਓ ਤੇ ਫਿਰ ਸਾਰਾ ਦਿਨ ਭੁੱਖ ਤੇ ਹੋਰ ਵੀ ਫੇਰ ਓ ਦਿੱਕਤ ਹੁੰਦੀ ਏ, ਇਸ ਕਰਕੇ ਥੋੜਾ ਜਾ ਕੁੱਛ
ਈ ਨਾ, ਸਵੇਰੇ ਠੰਡੀਆਂ ਹੋ ਜਾਂਦੀਆਂ ਓਹੀ ਖਾ ਲੈਂਨੀ ਆ ਨਾਲ ਚਾਹ ਪੀ ਲਈ ਤੇ ਫਰੂਟ ਖਾ ਲਿਆ।
ਹਾਂ ਨਾ ਅਸੀਂ ਫਰੂਟਸ ਵਗੈਰਾ ਅੱਧਾ ਕ ਐਪਲ ਕੱਟ ਲਿਆ
ਹਾਂ ਇਕ ਮੈਂ ਤਾਂ ਕੇਲਾ ਖਾ ਲੈਂਨੀ ਆ, ਕੇਲਾ ਨਾਲ ਨਾ ਭੁੱਖ ਨੀ ਲੱਗਦੀ ਬਿਲਕੁੱਲ
ਹਾਂ ਤੇ ਹੈ ਈ ਏ। ਮੈਂ ਤੇ ਜਾਦਾਤਰ ਤੇ ਓ ਈ ਓ, ਰੋਟੀ ਖਾਣੀ ਪਸੰਦ ਕਰਨੀ ਆ ਸਵੇਰੇ ਹੋਰ ਚੀਜ਼ਾਂ ਤੇ ਮੈਨੂੰ ਮਿਲਣ ਨਾ ਮਿਲ
ਹਾਂ ਸਵੇਰੇ ਚਾਰ ਵਜੇ ਮੁਸ਼ਕਿਲ ਹੁੰਦੀ ਏ ਰੋਟੀ ਖਾਈ ਨੀ ਜਾਂਦੀ।
ਹੋਰ ਸਵੇਰੇ ਸਵੇਰੇ ਉਦੋਂ ਨਾ ਕਦੀ ਕਦੀ, ਤਾਂ ਮੌਸਮ ਵੀ ਠੰਡਾ ਨਾ ਨਹਾਣਾ ਵੀ ਬੜਾ ਲੱਗ
ਹਾਂ, ਮੈਂ ਤੇ ਫੇ ਸੋ ਜਾਂਦੀ ਓਦੇ ਬਾਦ ਨਾ
ਹਾਂ ਤੇ ਸੋ ਜਾਈਦੈ ਇੱਕ ਵਾਰੀ ਤੇ ਸੋ ਜੀਦੈ, ਫੇਰ ਜੇ ਜਾਦੈ ਤੇ ਅਸੀ ਗੁਰਦੁਵਾਰਾ ਵਗੈਰਾ ਦੇ ਨਜ਼ਦੀਕ
ਹਾਂ ਅੱਛਾ, ਉਸ ਵੇਲੇ ਨਾ ਤੁਲਸੀ ਦੀ ਕਥਾ ਵੀ ਹੁੰਦੀ ਏ ਤੇ ਲੋਕੀ
ਹਾਂ-ਹਾਂ ਕੱਤੇ ਦੀ ਕਥਾ ਸ਼ੁਰੂ ਹੋ ਜਾਂਦੀ ਐ ਨਾ ਦਿਨੈ ਚ ਈ। ਕਈ ਤੇ ਸਵੇਰੇ-ਸਵੇਰੇ ਬੜਾ, ਹਾਂ ਕਈਆਂ ਨੂੰ ਤੇ ਬੜਾ ਵੈਸੇ ਕ ਕਤ ਕਤੇ ਦੀ ਕਥਾ ਤਾਂ ਕਈਆਂ ਨੂੰ ਤਾਂ ਬੜਾ ਈ ਹੁੰਦਾ ਜਾਣ ਵੇ ਦਾ
ਹਾਂ ਸਾਡੇ ਏਥੇ ਵੀ ਹੁੰਦੀ ਐ, ਦੋ ਤਿੰਨ ਮੰਦਿਰਾਂ ਜਾਂਦੇ ਲੋਕ ਸਵੇ ਸ ਚਾਰ ਵਜੇ ਚੱਲ ਜਾਂਦੇ ਛੇ ਸਾਢੇ ਛੇ ਭੋਗ ਪੈਂਦਾ ਉੱਥੇ ਪੈਲਾਂ
ਹਾਂ ਅਸੀਂ ਜਾਂਨੇ ਆ ਮੱਥਾ ਟੇਕਣ ਨਾ ਕਦੇ ਕਦਾਰ ਜਾਈਏ, ਤੇ ਸੰਗਤ ਆਈ ਹੁੰਦੀ ਗੁਰਦੁਆਰੇ ਚ ਬਸ ਜਿਨਾਂ ਦੇ ਸ਼ੁਰੂ ਤੋਂ, ਆਦਤ ਬਣੀ ਹੋਵੇ ਸਵੇਰੇ ਉੱਠ ਕੇ ਜਾਣ ਦੀ ਹੋ ਵੀ ਆਂ ਆਂਦੇ ਨੇ, ਅਸੀਂ ਆਲਸ਼ ਮਾਰ ਜਈਦਾ ਕਦੀ-ਕਦੀ ਆਹ ਹਾਂ ਆ, ਫੋਨਾਂ ਨੇ ਤੇ ਬਸ ਮੱਤ ਮਾਰੀ ਕਈਆਂ ਦੀ ਤਾਂ
ਹਾਂ ਵ ਵਹਿਮਾਂ ਚ ਪਾ ਗਏ ਪੈ ਗਏ ਲੋਕ ਬਸ
ਫੋਨਾ ਵਿਚ ਤਾਂ ਬੜਾ ਕੁਛ ਵਿਖਾਣ ਲੱਗ ਜਾਂਦਾ ਜੇ ਇਹ ਕਰੇ, ਤੇ ਇਹ ਕਰੋ ਤੇ ਤੁਸੀਂ ਐਂ ਕਰੋ, ਇੰਝ ਕਰੋ, ਕਾਈ ਰਾਸ਼ੀ ਆਂ ਦੇ ਬਾਰੇ ਜੇ ਵਾਲੀ ਰਾਸ਼ੀ ਦਾ ਇੰਨਾ ਫਾਇਦਾ ਹੋਏਗਾ, ਐ ਰਾਸ਼ੀ ਦਾ ਆ ਕਰੇ, ਬੜੀ ਚੀਜ਼ਾਂ ਵਿਖਾ ਦਿੰਦੇ ਨੇ
ਲੋਕਾਂ ਨੂੰ ਮ ਪਾਗਲ ਬਣਾਤਾ ਬੱਸ,
ਫੋਨਾਂ ਨੇ ਬੜਾ ਆ ਕੁਛ, ਆਹ ਕੁਛ ਜਿਹੜੇ ਜੋਤਿਸ਼ ਦੇ ਜੋਤਸ਼ੀ ਬੜੀਆਂ ਚੀਜ਼ਾਂ ਵਿਖਾਉਦੇ ਨੇ
ਜੋਤਸ਼ੀ ਕੋਈ ਇਵੇਂ ਵੀ ਆ ਜਾਂਦੇ, ਕੋਈ ਵੀ ਪੰਡਿਤ ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ। ਇਹ ਕਰਕੇ ਦੇਖੋ, ਉਹ ਕਰਕੇ ਦੇੇਖੋ
ਉਹ ਹੋਰ ਕੁਛ ਨੀ ਕਹਿਣਗੇ ਤੇ ਉਹ ਕਹਿਣਗੇ ਇਹ ਇਹਲੀ ਵੀਡੀਓ ਚਾਰ ਬੰਦਿਆਂ ਨੂੰ ਸ਼ੇਅਰ ਕਰੋ
ਮੈਂ ਤਾਂ ਉਹ ਵਾਲੀ ਵੀਡੀਓ ਵੇਖਦੀ ਨੀ, ਜਿੱਥੇ ਲਿਖਿਆ ਹੁੰਦਾ ਨਾ ਚਾਰ ਬੰਦਿਆਂ ਨੂੰ ਸ਼ੇਅਰ ਕਰੋ ਮੈਂ ਵਹਿੰਦੀ ਨੀ ੳਹ ਲੀ ਤਾਂ
ਤੁਮਾਰੇ ਘਰ ਮੈਂ ਤੁਹਾਡੇ ਘਰ ਆ ਹੋਜੇਂਗਾ, ਤੁਹਾਡੇ ਘਰ ਆ ਹੋਜਾ ਮੈਂ ਕਿਹਾ ਚਲੋ ਜੀ, ਸ਼ੇਅਰ ਕਰਨ ਨਾਲ ਵੀ ਆ ਕੁਛ
ਵੀਡੀਓ ਵੀ ਵਿਖਾਂਦੇ ਨਾ ਨਾਟਕ ਵਾਲੀ, ਉਹ ਵੀ ਵੇਖੋ ਨਾ ਲਾਸਟ ਚ ਕਹਿੰਦੇ ਨੇ ਇਹ ਵੀਡੀਓ ਸ਼ੇਅਰ ਕਰੋ।
ਆਹੋ ਉਹੀ ਤੇ, ਹਾਂ ਕਹਿੰਦੇ ਨੇ ਸਬਸਕਰਾਈਬ ਕਰੋ ਤੇ ਇਹਨੂੰ ਜੇ ਕਰੋ, ਤੇ ਉਹ ਕਰੋ, ਮੈਂ ਬਸ ਉਹਨਾਂ ਨੇ ਤੇ ਬਸ ਉਹੀ ਕੀਤਾ
ਹਾਂ ਫੋਨਾ ਚ ਇੱਕ ਵੀਡੀਓ ਦੇਖੋ ਇੱਕ ਵਾਰ ਸਟੋਲ ਕਰੋ ਨਾ ਬਸ ਬਾਰ ਵਾਰ ਕਰਦਾ ਹੀ ਰਹਿੰਦਾ, ਬੰਦਾ ਭੁੱਲ ਹੀ ਜਾਂਦਾ ਕੀ ਕਰਨਾ ਕੰਮ
ਹਾਂ ਇਹੀ ਗੱਲ ਹੈ, ਉਦੋਂ ਸੇਵ ਕਰੋ ਫਿਰ ਬਾਅਦ ਵਿਚ ਦੇ ਬੰਦਾ ਕਹਿੰਦਾ ਦਾ ਚੱਲ ਇਹ ਵੀ ਸਹੀ ਹੈ ਐਂ ਕਰਾਂਗੇ, ਉਹ ਕਰਨਾ ਕਿਥੇ ਹੁੰਦਾ ਅੰਦਰ ਦਿਮਾਗ ਵਿੱਚ ਹੀ
ਹਾਂ ਮੈਂ ਦੁਬਾਰਾ ਵੇਖ ਹੀ ਨੀ ਸਕਦੀ ਕੀ ਹੈ ਕੀ ਨਹੀਂ ਹੈ ਕੀ,
ਦਿਮਾਗ ਚ ਨਿਕਲ ਜਾਂਦਾ ਕਰਨਾ ਕੀ ਹੈ
ਹਾਂ ਜਿਸ ਵੇਲੇ ਵੇਖੋ ਨਾ ਸਮਝ ਆਉਂਦਾ ਕਿ ਹਾਂ, ਸਭ ਕੁੱਛ ਯਾਦ ਹੋ ਗਿਆ। ਬਾਅਦ ਚ ਮੈਂ ਯਾਦ ਹੀ ਨੀ ਰਹਿੰਦਾ ਕੀ ਸੀ ਕੀ ਨਹੀਂ ਸੀ।
ਹਾਂਜੀ ਨਿਕਲ ਜਾਂਦਾ, ਕਰਨਾ ਹੀ ਕਿ ਕੁਛ ਬਸ ਇਹ ਤੇ ਜ਼ਿੰਦਗੀ ਐ, ਚੱਲਦੇ ਹੀ ਪਏ ਜਿਵੇਂ ਚੱਲੀ ਜਾ ਰਹੀ ਹੈ।
ਬਸ ਫੋਨਾਂ ਨੇ ਬੰਦਾ ਨੂੰ ਬਿਮਾਰ ਕਰਤਾ ਬਸ ਹੋਰ ਕੁਛ ਨੀ
ਹੂੰਮ, ਬਸ ਐਵੇਂ ਹੀ ਆ
ਅਜਕਲ ਨਿੱਕੇ ਨਿੱਕੇ ਬੱਚੇ ਵੀ ਅ
ਛੋਟੇ ਬੱਚੇ ਬੜਾ ਫੋਨ ਚਲਾਉਂਦੇ ਨੇ! ਕਈਆਂ ਨੂੰ ਤਾਂ ਰੋਟੀ ਨੀ ਨਿਕਲਦੀ ਛੋਟੇ ਬੱਚਿਆਂ ਨੂੰ, ਜਦੋਂ ਤੱਕ ਦੁੱਧ ਨੀ ਪੀਣਾ ਜਦੋਂ ਤੱਕ ਫੋਨ ਨੀ ਵੇਖਣਾ, ਉ ਫਿਰ ਬੱਚਿਆਂ ਦੇ ਵੀ ਕੰਮ ਆ ਜਾਂਦੇ ਪੋਇਮਾਂ ਆ ਜਾਂਣਗੀਆਂ ਗਾਣੇ ਛੋਟੇ ਛੋਟੇ ਬੱਚਿਆਂ ਤੇ, ਤਾ ਬੱਚੇ ਜਾ ਕੇ ਦੁੱਧ
ਜਾਂਦੇ ਹਾਂ ਬੱਚੇ ਰੋਟੀ ਨੀ ਖਾਂਦੇ ਮੋਬਾਇਲ ਬਗੈਰ ਤੇ
ਹੋਰ, ਨਹੀਂ ਤਾਂ ਅੱਗੇ ਬੱਚਾ ਥੱਪੜ ਮਾਰੋ ਤੇ ਰੋਟੀ ਖਾ ਲੈਂਦਾ ਹੁਣ ਤੇ ਫੋਨ ਵਿਖਾਓ ਤੇ ਤਾਂ ਰੋਟੀ ਖਾਂਦੇ ਨੇ
ਆਂਦੀ ਹੈਗੀ ਥੱਪੜ ਲਗਾਓ ਤੇ ਬੱਚਾ ਰੋਟੀ ਖਾ ਲੈਂਦਾ, ਮੋਬਾਇਲ ਦੇਖਦੇ ਤੇ ਰੋਟੀ
ਹ ਨਾ ਨਾ, ਤੇ ਫੋਨਾ ਦੇ ਸੁੱਖ ਵੀ ਬੜੇ ਨੇ
ਹਾਂ ਸੁੱਖ ਤੇ ਹੈ ਹੀ।
ਸੁੱਖ ਵੀ ਬੜੇ ਨੇ ਵੀ, ਕੋਈ ਵੀ ਚੀਜ਼ ਕਢੋ ਨਾ ਆ ਜਾਂਦੀ ਚੀਜ਼ ਸਮਝ ਨਾ ਨਾ ਆਵੇ ਹਾਂ, ਰਸੋਈ ਦਾ ਕਿੰਨਾ ਕੰਮ ਆ ਜਾਂਦਾ ਵੀ ਰਸੋਈ ਵਿਚ ਇਹ ਚੀਜ਼ ਕਿਵੇਂ ਬਣਾਈ ਦੀ, ਆ ਕਿਵੇਂ ਕਰੀ ਦਾ
ਹਾਂ, ਪਹਿ ਹਾਂ ਪਹਿਲ ਲੋਕੀ ਮੈਗਜ਼ੀਨ ਪੜ੍ਹਦੇ ਸੀ ਤਾਂ ਪਤਾ ਚੱਲਦਾ ਸੀ ਜਾਂ ਨਿਊਜ਼ਪੇਪਰ ਚ ਆਉਂਦਾ ਸੀ।
ਕਈ ਤੇ ਫੋਨਾ ਤੋਂ ਬੜਾ ਕੁਈ ਕੰਮ ਸਿੱਖ ਦਿੰਦੇ ਨੇ, ਔਰ ਮੇਰੀ ਭਰਜਾਈ ਨਾ ਉਹ ਮਸ਼ੀਨ ਮਸ਼ੀਨ ਚਲਾ ਲੈਂਦੇ, ਉਹਨੂੰ ਕਦੀ ਨਾ ਸਮਝ ਆਏਗੀ ਨਵੇਂ ਨਵੇਂ ਡਿਜ਼ਾਇਨ ਤ ਫੋਨ ਤੇ ਇਨੇ ਇ ਸਹਣੀਆਂ ਪੈਂਟਾਂ ਬਣਾਉਣੀਆਂ, ਉਹਦੀ ਕਟਿੰਗ ਕੁਟਿੰ ਸ ਪੋਕਟ ਕਿਵੇਂ ਲਗਾਉਣੀ ਹੈ ਜੇਬ ਕਿਵੇਂ ਲਗਾਉਣੀ ਹੈ ਪੈਂਟ ਨੂੰ ਕਿਵੇਂ ਲਗਾਣੀ ਸੀਨ, ਉਹ ਸਿਖ ਲੈਂਦੀ ਹੈ। ਜਿਨਾਂ ਨੂੰ ਸ਼ੌਂਕ ਹੈ ਨਾ ਅੱਛੀ ਚੀਜ਼ ਸਿੱਖਣ ਦਾ, ਉਹ ਤੇ ਇਹ ਚੀਜ਼ਾਂ ਸਿਖਣ ਤੇ ਬਾਕੀ ਜਿਹੜੇ ਕਈ ਐਵੇਂ ਦੇ ਨੇ, ਉਹ ਫਾਲਤੂ ਦੀਆਂ ਚੀਜ਼ਾਂ ਵੀ ਵੇਖ ਕੇ ਦਿਮਾਗ ਖ਼ਰਾਬ ਕਰੀ ਦਿੱਤੇੇ ਨੇ।
ਹਾਂ ਬੱਚਿਆਂ ਦਾ ਜ਼ਿਆਦਾ ਦਿਮਾਗ ਖਰਾਬ ਹੋ ਗਿਆ ਵ
ਹੋਰ ਬੱਚਿਆਂ ਨੇ ਕਈਆਂ ਤੇ ਪੜ੍ਹਾਈਆਂ ਚ' ਪਿੱਛੇ ਹੋ ਰਹੇ ਨੇ ਫੇਰ ਬੱਚੇ, ਕਈ ਫੋਨਾਂ ਕਰਕੇ ਪੜ੍ਹਾਈ ਤੋਂ ਪਿੱਛੇ ਹੋ ਗਏ ਨੇ
ਅ ਲੋਕਡਾਊਨ ਹੋਇਆ ਨਾ ਸਾਰਿਆਂ ਨੇ ਫੋਨ ਲਿਤੇ
ਹਾਂ ਉਹ ਤੇ ਪੜ੍ਹਾਈ ਵੀ ਔਨਲਾਈਨ ਹੋ ਗਈ, ਉਹ ਬੱਚਿਆਂ ਨੂੰ ਐਸਾ ਸ਼ੋਂਕ ਚੜਿਆ ਬ ਬੱਚੇ ਹੁਣ ਫੋਨ ਹੀ ਨੀ ਛੱਡਦੇ, ਓਨਲਾਈਨ ਪੜ੍ਹਾਈ ਮੈਡਮਾਂ ਨੇ ਵੀ ਔਨਲਾਈਨ ਕਰ ਦਿੱਤੀਆਂ। ਉਦੋਂ ਲਾ ਲੋਕਡਾਊਨ ਵਿੱਚ ਕਿੰਨਾ ਨੁਕਸਾਨ ਹੋਇਆ ਸੀ ਲੋਕਾਂ ਦਾ ਬੜਾ ਹੀ ਨੁਕਸਾਨ ਹੋਇਆ ਸੀ ਸ਼ਹਿਦ ਕਹਿੰਦਾ ਸੀ।
ਅੱਜ-ਕੱਲ੍ਹ ਤਾਂ ਲੋਕ ਟਿਊਸ਼ਨਾਂ ਵੀ ਨਾਂ ਟਿਊਸ਼ਨਾਂ ਵੀ ਔਨਲਾਈਨ ਪੜ੍ਹ ਲੈਂਦੇ ਨੇਂ ਬਸ
ਹਾਂ ਬੱਚੇ ਜਿਹੜੇ ਦੂਰੋਂ ਨਈਂ ਆ ਸਕਦੇ, ਔਨਲਾਈਨ ਕਲਾਸਾਂ ਦੇ ਦਿੰਦੇ ਨੇ।
ਹਾਂ ਕਹਿੰਦੇ ਗਿਆਰਾਂ ਸੌ ਰੁਪਏ, ਇੱਕੀ ਸੌ ਰੁਪਏ ਲੈਂਦੇ ਨੇ ਬਸ ਔਨਲਾਈਨ ਟਿਸ਼ਨ ਪੜ੍ਹਾ ਲੈਂਦੇ ਨੇ ਬਸ ਅਗਰ ਕੁਛ ਡਾਊਟ ਹੋਵੇ ਤੇ ਸ਼ਨੀਵਾਰ ਪਤਾ ਨੀਂ ਐਤਵਾਰ ਦੋ ਦਿਨ ਦਿੰਦੇ ਨੇ।
ਹਾਂ ਫੋਨ ਦੇ ਫੋਨ ਦੇ ਸੁੱਖ ਤੇ ਹੈ ਨੇ ਪਰ ਇਹ ਕਿ ਤੇ ਸਹੀ ਤਰੀਕੇ ਨਾ ਚਲਾਓ ਤਾਂ ਜੇ ਟਾਈਮ ਨਾ ਚਲਾਓ ਤਾਂ ਜੇ ਸਾਰਾ ਦਿਨ ਚਲਾਓ ਤੇ ਉਹ ਤੇ ਫੇਰ ਦਿਮਾਗ ਖ਼ਰਾਬ ਕਰਨ ਵਾਲੀ ਗੱਲ ਐ ਆ ਹੁਣ ਛੋਟੇ-ਛੋਟੇ ਬੱਚੇ ਸਾਡੀ ਗਲੀ ਦੇ ਬੱਚੇ ਨੇ ਉਹ ਫੋਨ ਚਲਾਂਦੇ ਛੋਟੇ-ਛੋਟੇ ਫੰਡ ਤੇ ਚਸ਼ਮੇ ਲੱਗੇ ਪਏ ਨੇ ਉਹਨਾਂ ਨੂੰ।
ਹਾਂ ਫੋਨ ਕਰਕੇ ਲੱਗ ਜਾਂਦੇ ਚਸ਼ਮੇ ਹੋਰ ਕਿ
ਹੋਰ ਛੋਟੇ-ਛੋਟੇ ਬੱਚਿਆਂ ਨੂੰ ਚਸ਼ਮੇ ਲੱਗੇ ਸਾਡੇ ਇੰਨੀਂ ਏ ਸਾਨੂੰ ਤਾਂ ਚਸ਼ਮੇ ਲੱਗੇ ਨੀ, ਬੱਚੇ ਅੰਨੇ ਵਾ ਫੋਨ ਚਲਾ-ਚਲਾ ਆਪਣੀ ਅੱਖਾਂ ਜ਼ਰੂਰ ਖਰਾਬ ਕਰ ਲਈਏ। ਬੱਚਿਆਂ ਨੂੰ ਤੇ ਬੱਚਾ ਫਿਰ ਮੰਨਦੇ ਵੀ ਤੇ ਨੀ ਨਾ ਬੱਚੇ ਜਿਦ ਇਨੀਂ ਫਿਰ ਮਾਵਾ ਵੀ ਕੀ ਕਰਦੇ ਫਿਰ ਕਦੇ ਛੋੜੋ ਫਿਰ ਜੋ ਹੋਏਗਾ ਵੇਖੀ ਜਾਏਗੀ।
ਹਾਂ ਹੁਣ ਬੱਚੇ ਜਦੋਂ ਬਾਹਰ ਤਾਂ ਖੇਲਦੇ ਨੀ ਅੰਦਰ ਬੈਠੇ ਰਹਿੰਦੇ ਫਿਰ ਅੰਦਰ ਬੈਠ ਕੇ ਫੋਨ ਹੀ ਵੇਖ
ਓਹੋ, ਹੋਰ ਸਾਡੇ ਬਚਪਨ ਹੁੰਦੇ ਸੀ ਅਸੀ ਗਲੀਆਂ ਇੱਚ ਖੇਲਣਾ ਉਦੋਂ ਨਾਂ ਕੋਈ ਡਰ ਹੁੰਦਾ ਸੀ ਕੁੜੀਆਂ ਮੁੰਡੇ ਕੱਠੇ ਈ ਖੇਲਦੇ ਹੁੰਦੇ ਸਨ। ਕੋਈ ਡਰ ਈ ਨਈਂ ਸੀ ਹੁੰਦਾ ਹੁਣ ਤੇ ਬ ਘਰ ਜਰਾ ਕੁ ਕੁੜੀ ਬਾਹਰ ਜਾਏ ਤੇ ਚਿੰਤਾ ਲੱਗੀ ਰਹਿੰਦੀ ਹੈਗੀ ਅਜੇ ਤੀਕਨ ਆਈ ਨੀਂ।
ਤੇ ਕੁੜੀ ਜਾਏ ਚ ਮੁੰਡਾ ਜਾਏ ਡਰ ਤਾਂ ਲੱਗਾ ਹੀ ਰਹਿੰਦਾ ਨਾ ਫੇਰ
ਹਾਂ ਏਹੀ ਤੇ ਟਾਈਮ ਹੀ ਬੜਾ ਗਲਤ ਆ ਚੁੱਕਿਆ
ਆਹਾਂ ਇਹ ਮੋਬਾਇਲ ਵੇਖ-ਵੇਖ ਕੇ ਆ ਚੁੱਕਿਆ ਹੋਰ ਕੁਛ ਨੀਂ।
ਤੇ ਮੋਬਾਇਲ ਹੀ ਤੇ ਮੱਤ ਮਾਰ ਦਿੱਤੀ ਲੋਕਾਂ ਦੀ। ਤਾਂ ਹੀ ਤੇ ਕਿਹਣੀ ਮੈਂ ਸੋਣ ਹੋਰ ਆਹੋ, ਪਿੱਛੇ ਕਿੰਨਾ ਕਾਂਡ ਹੋਏ ਨੇ ਦਿੱਲੀ ਦੇ ਵਿੱਚ।
ਹਾਂ ਰਾਜਸਥਾਨ ਵਾਲਾ ਨੀਂ ਵੇਖਿਆ ਤੁਸੀਂ।
ਕੀ?
ਉਹ ਤੇਰਾਂ ਸਾਲ ਦੀ ਕੁੜੀ ਸੀ।
ਹਾਂ ਉਹੀ ਤੇ ਵੀ ਮੈਂ ਕਹਿ ਵੀ ਛੋਟੀ ਜੀ
ਦਿੱਲੀ ਨੀਂ ਹਾਂ ਰਾਜਸਥਾਨ ਦੀ ਸੀ ਉਸ
ਅੱਛਾ ਰਾਜਸਥਾਨ ਦਿ ਸੀਗਿ ਰੀਪੋਟ
ਰੱਜ, ਹਾਂ।
ਉਹੀ ਨਾ ਤੂੰ ਪੇੜ ਕੱਟਦੇ ਆ ਹਾਂ ਹਾਂ ਆਹੋ। ਕਿੰਨਾ ਬੁਰਾ ਹਾਲ ਹੋਇਆ ਤੇ ਕੁੜੀ ਮਰ ਵੀ ਗਈ ਐ।
ਹਾਂ ਮਰ ਗਈ ਸੀ ਕਹਿੰਦੇ ਚਾਰ ਦਿਨ ਹੋਸਪਿਟਲ ਰਹੀ ਮਰ ਗਈ ਸੀ ਫਿਰ ਛੋਟੀ ਜਿਹੀ ਸੀ ਛੇਵੀਂ ਕਲਾਸ ਪੜ੍ਹਦੀ ਸੀ ਬਸ
ਮਤਲਬ ਕਿ ਤੇਰ੍ਹਾਂ ਸਾਲ ਦਾ ਬੱਚਾ ਕੀ ਹੁੰਦਾ ਵੇ। ਮਸਾ ਤੈਨੂੰ ਅਕਲ ਆ ਠੀਕ ਠੀਕ ਓਕੇ।